ਹਾਂਜੀ, ਸਤ ਸ਼੍ਰੀ ਕਾਲ, ਸਤ ਸ਼੍ਰੀ ਕਾਲ। ਵਧ ਹੂੰ, ਵਧੀੱਆ-ਵਧੀਆ। ਹੋਰ ਤੁਹਾਡਾ ਕੀ ਹਾਲ ਚਾਲ ਏ।
ਹਾਂਜੀ- ਹਾਂਜੀ, ਵਧੀਆ-ਵਧੀਆ, ਹੋਰ, ਕੀ ਕਰਦੇ ਪਏ, ਸੀ, ਮੈਂ ਕਿਆ ਕੀ ਕਰਦੇ ਪਏ ਸੀ?
ਹਾਂਜੀ, ਮੈਂ ਬੈਠੀ ਹੋਈ ਸੀ, ਮੈਨੇ ਸੋਚਿਆ ਕਿ ਮੈਨੇ ਨਾ ਤੁਆਡੇ ਕੋਲ ਕੁਛ ਪੁੱਛਣਾ ਸੀ। ਅ ਸਿਲਾਈ ਬਾਰੇ, ਹਾਂਜੀ ਸਿਲਾਈ ਬਾਰੇ, ਮੈਨੇ ਨਾ ਸਿਲਾਈ ਸਿੱਖਣੀ ਸੀ, ਤੇ -ਤੇ ਮੈਂ ਸੋਚ ਰਹੀ ਸੀ ਕੀ ਤੁਹਾਨੂੰ ਅਹ ਮਤਲਬ ਕਿੱਦਾਂ ਪੁੱਛਾਂ, ਕਿੱਦਾਂ ਤੁਸੀਂ ਕਿੱਦਾਂ ਸਿਖਾਉਦੇ ਹੋ ਸਲਾਈ ਮਤਲਬ ਕਿਸ ਟਾਈਮ, ਸਿਖਾਂਦੇ ਹੋ ਤੇ ਥੋੜਾ, ਮੈਨੂੰ ਦੱਸ ਦੋ ਹਾਂਜੀ -ਹਾਂਜੀ -ਹਾਂਜੀ,
ਸਿਖਾ, ਸਿਖਾਂਦੀ ਹਾਂ ਤਿੰਨ ਞਜੇ ਤੋਂ ਸਿਖਾਂਦੀ ਹਾਂ,
ਅੱਛਾ -ਅੱਛਾ- ਅੱਛ, ਤੇ ਤੁਸੀਂ ਫੀਸ ਕਿੰਨੀ ਲੈਂਦੇ ਹੋ ਸਿਖਾਣ ਦੀ,
ਪੈਰਸ
ਹਾਂਜੀ,
ਸਾਡੀ ਫੀਸ ਹੈਗੀ ਪੰਜ ਸੌ ਰੁਪਏ ਫੀਸ ਹੈ ਫੀਸ ਵੀ ਪੰਜ ਸੌ -ਪੰਜ ਸੌ,
ਅੱਛਾ ਜੀ। ਠੀਕ ਏ- ਠੀਕ ਏ ਤੇ ਉਹਦੇ ਵਿੱਚ ਹਾਂਜੀ, ਹਾਂਜੀ -ਹਾਂਜੀ ਤੇ ਫੇਿਰ ਉਹਦੇ ਵਿੱਚ ਤੁਸੀਂ, ਅ ਸ਼ੁਰੂਆਤ ਕਿੱਥੋਂ ਕਰਵਾਉਂਦੇ ਹੋ, ਪਹਿਲੇ ਤੁਸੀਂ ਮਤਲਬ ਹੱਥ, ਹੱਥ ਦਾ ਕੰਮ ਕਰਵਾਉਂਦੇ ਹੋਵੋਗੇ ਜਾਂ, ਪਹਿਲੇ ਤੁਸੀਂ ਸਮਝਾਉਦੇ ਹੋ,
ਪਹਿਲਾਂ ਤੇ ਅਸੀਂ ਸਮ ਸਮਝਾਂਦੇ ਹਾਂ, ਜੇਹੜੇ ਛੋਟੇ ਮੋਟੇ ਕੰਮ ਹੁੰਦੇ ਆ ਜੇਹ, ਤਾ ਤਰਪਾਈ ਵਗੈਰਾ ਹੋ ਗਈ, ਕਾਜ ਬਟਨ ਹੋ ਗਏ, ਉਹ ਪਹਿਲਾਂ ਅਸੀਂ ਸਿਖਾ, ਦੱਸਦੀ ਆ, ਤੇ ਬੱਚੇ ਫੇਰ ਸਮਝ ਜਾਂਦੇ ਆ ਫੇਰ, ਕਹਿੰਦੇ ਨਹੀਂ ਆਨਾਂ ਘਰ ਵਾਸਤੇ, ਕਈ ਐਹੋ ਜਿਹੇ ਵੀ ਹੁੰਦੇ ਆ, ਆਹ ਚੀਜ਼ਾਂ ਨੀ ਸਿੱਖਦੇ, ਉਹ ਡਾਇਰਕ, ਸੂਟ-ਸੂਟ ਸਿੱਖਦੇ ਆਂ ਕੀ ਉਹਨਾ ਨੂੰ ਆਹ ਸਭ ਕੁਛ ਆਂਦਾ ਹੈ ਓ ਖਾਲੀ ਸੂਟ ਤੇ ਹੱਥ ਪਾਂਦੇ ਆ ਕੀ ਸਾਨੂੰ ਸੂਟ ਸਿਖਾ ਦੋ ਆਹ ਸਾਰੀਆਂ ਚੀਜ਼ਾਂ ਆਦੀਆਂ ਸਾਨੂੰ ਤੇ ਫਿਰ ਇਸ ਕਰਕੇ ਫੇਰ ਉਹਨਾਂ ਨੂੰ ਓ ਵੀ ਸਿਖਾਣੇ ਆਂ ਹਾਂਜੀ।
ਹਾਂਜੀ ਮੈਂ ਤੇ ਸ਼ੁਰੂਆਤ ਤੋਂ ਹੀ ਮੈਂ ਸਿੱਖਣਾ ਚਾਂਦੀ ਹਾਂ ਮੈਂ ਕਿਆ ਸਟਾਰਟਿੰਗ ਤੋਂ ਹੀ ਕਿਉਂਕਿ ਬੇਸ ਅੱਛਾ ਹੋ ਜਾਏਗਾ ਤੇ ਫਿਰ ਅੱਛੇ ਤਰੀਕੇ ਨਾਲ ਆ ਜਾਏਗੀ।
ਹਾਂਜੀ-ਹਾਂਜੀ ਓ ਤੇ ਹੈ ਈ ਏ ਜਿੰਨਾ ਸਿੱਖ ਲੋ ਉਨਾ ਈ ਥੋੜਾ ਜੇ
ਹਾਂਜੀ-ਹਾਂਜੀ ਤੇ ਮੈਂ ਹਾਂ ਮੈਂ ਮੈਂ ਕਹਿ ਰਈ ਸੀ ਕਿ ਤੇ ਮੈਂ ਮੈਨੂੰ ਕੀ-ਕੀ ਲਿਆਣਾ ਚਾਹੀਦਾ ਹੈ ਅ ਸਿਲਾਈ ਸਿ ਹਾਂਜੀ ਪੈਲੇ ਦਿਨ ਤੇ ਮੈਂ ਏਦਾਂ ਈ ਆਵਾਂ ਹਨਾ।
ਹਾਂਜੀ ਹ ਤੁਸੀਂ ਪੈਲਾਂ ਦਿਨ ਇੱਕ ਕੱਪੜਾ ਲਿਆਓ ਕੱਪੜਾ ਛੋਟਾ ਜੀ ਰਾ ਤੁਰਪਾਈ ਵਾਸ
ਹਾਂਜੀ
ਸੂਈ ਲੈ ਆਉ ਧਾਗਾ ਲੈ ਆਉ ਬਸ ਆਹੀ ਦੋ ਚੀਜ਼ਾਂ ਇਹ ਚੀਜ਼ਾਂ ਲੈਓ ਫਿਰ ਤੁਆਨੂੰ ਤਰਪਾਈ ਸਿੱਖਾਂਗੇ। ਹਾਂਜੀ ਫਿਰ ਤਰ ਤੁਰਪਾਈ ਦਾ ਨਾਲ-ਨਾਲ ਤੁਹਾਨੂੰ ਹੂੱਕਾਂ ਹਾਈ ਬਣਾਣੀ ਸਿਖਾ ਦਾਂਗੇ।
ਅੱਛਾ-ਅੱਛਾ ਫੇਰ ਹੋਰ ਅ ਇਸ ਤੋਂ ਬਾਦ ਫੇਰ ਮੇਰਾ ਇਹ ਹੱਥ ਦਾ ਕੰਮ ਖ਼ਤਮ ਹੋ ਜਾਏਗਾ ਨਾ ਆ ਜਾਏਗਾ ਫਿਰ ਉਸ ਤੋਂ ਬਾਦ ਤੁਸੀਂ ਫਿਰ ਮੈਨੂੰ ਅ ਸਲਾ ਮਤਲਬ ਮਸ਼ੀਨ ਦਾ ਕੁਛ ਕੰਮ ਦੱਸੋਗੇ ਹਨਾ।
ਨਈ-ਨਈ ਫੇਰ ਤੁਹਾਨੂੰ ਅਸੀਂ ਹਾਂਜ -ਹਾਂਜੀ ਫੇਰ ਥੋੜ੍ਹਾ ਬੋਤ ਤੁਹਾਨੂੰ ਹਾਂਜੀ-ਹਾਂਜੀ ਥੋੜ੍ਹੀ ਬੋਤ ਸਿਲਾਈ ਤਾਂ ਤੁਹਾਨੂੰ ਦੱਸਾਂਗੇ ਇੰਝ ਕਰਕੇ ਇੰਝ ਸਿਲ ਲੋ। ਬੱਚਿਆਂ ਦੇ ਛੋਟ ਛੋਟੇ ਟੋਪ ਵਗੈਰਾ ਸਿਲਵਾਵਾਂਗੀ ਹਾਂਜੀ ਕਟਿੰਗ ਦਾ ਕਰਵਾ ਕੇ
ਠੀਕ
ਤੇ ਤੁਹਾਡੇ ਕੋਲ ਸਿਲਵਾਂਵਾਂਗੀ। ਫਿਰ ਤੁਸੀਂ ਸ ਫਿਰ ਤੁਸੀਂ ਸਿੱਲ ਕੇ ਮਨੂੰ ਦਿਖਾਣਾ ਸਈ ਸਿਲਾ ਹੋਏਗਾ ਫੇਰ ਅੱਗੇ ਹੋਰ ਸਿਖਾ ਦਾਂਗੇ ਤੁਆਨੂੰ ਹੋਰ ਕਦੋਂ ਤੋਂ ਫਿਰ ਤੁਸੀਂ ਹਾਂਜੀ-ਹਾਂਜੀ।
ਮੈਂ ਹਾਂਜੀ ਮੈਂ ਸੋਚ ਰਈ ਸੀ ਕਿ ਮੈਂ ਅੱਜ ਤੋ ਈ ਮੈਂ ਆ ਜਾ ਮੈਂ ਤੁਹਾਡੇ ਨਾਲ ਗੱਲ ਕਰਕੇ ਫੇਰ ਮੈਂ ਸੋਚ ਰਈ ਸੀ ਕਿ ਚਲੋ ਅੱਜ ਤੋ ਈ ਆ ਜਾ ਕਰਾਂਗੀ।
ਹਾਂਜੀ-ਹਾਂਜੀ ਕੋਈ ਨੀ ਅ ਆ ਜਾਣਾ ਤੁਸੀਂ ਅੱਜ ਤੋ ਈ
ਅੱਛਾ ਤੇ ਅਹ ਤੁਸੀਂ ਕਿੰਨੀ ਕੁੜੀਆਂ ਨੂੰ ਸਿਖਾਉਂਦੇ ਹੋ। ਫਿਰ ਮੈਂ ਓ ਅ ਮਤਲਬ ਇੱਕ ਟਾਈਮ ਤੇ ਤੁਸੀਂ ਕਿੰਨੀ ਕੁੜੀਆਂ ਨੂੰ ਸਿਖਾ ਪਾਓਗੇ ਕਿਉਂਕਿ ਫਿਰ ਮੈਂ ਮੇਰੇ ਨਾਲ ਮੇਰੀ ਫਰੇ ਓ ਵੀ ਨੇ ਨਾ ਓ ਕੈਂਦੀਆਂ ਵਈਆਂ ਸੀ। ਤੇ ਓ ਕੈਂਦੀਆ ਕਿ ਚਲੋ ਮੈਂ ਅਸੀਂ ਵੀ ਸਿੱਖ ਲਵਾਂਗੇ ਤੇ ਫਿਰ ਮੈਂ ਉਹਨਾਂ ਨੂੰ ਵੀ ਦੱਸ ਦਾਂਗੀ ਅਗਰ ਅੱਜ ਨਈ ਆ ਪਾਈ ਤੇ ਫਿਰ ਮੈਂ ਕੱਲ ਆ ਜਾਂਗੀ ਠੀਕ ਏ ਨਾ। ਉਹਨਾਂ ਨੂੰ ਵੀ ਮੈਂ ਤਿਆਰ ਕਰ ਲਾਂਗੀ ਹਾਂਜੀ ਫੀਸ ਤੇ ਚਲੋ ਮੈਨੂੰ ਪਤਾ ਹਾਂਜੀ ਫੀਸ ਤੇ ਚਲੋ ਮੈਨੂੰ ਪਤਾ ਚੱਲ ਗਈ ਏ ਤੇ ਬਾਕੀ ਟਾਈਮਿੰਗ ਵੀ ਟਾਈਮ ਵੀ ਤੁਸੀਂ ਦੱਸ ਤਾ ਤੇ ਟਾਈਮ ਵੀ ਹਾਂਜੀ ਮੈਂ ਦੱਸ ਦਾਂਗੀ ਹੋਰ ਅਸੀਂ ਨਾ ਇੱਕ ਕੰਮ ਕਰਾਂਗੇ ਸਿਲਾਈ ਦਾ ਗਰੁੱਪ ਬਣਾ ਲਾਂਗੇ ਤੇ ਕੋਈ ਵੀ ਅਗਰ ਕਿਸੇ ਨੇ ਕੁਛ ਕੁ ਪੁੱਛਣਾ ਹੋਏ ਹਾਂਜੀ ਕੁਛ ਵੀ ਪੁੱਛਣਾ ਹੋਏ ਤੇ ਫਿਰ ਉਸ ਗਰੁੱਪ ਤੇ ਪੁੱਛ ਲੇ ਕਰੇਗਾ। ਹੈਨਾ ਤੇ ਮੈਂ ਉਹਨਾਂ ਨੂੰ ਹਾਂ, ਠੀਕ ਹੈ।
ਠੀਕ ਹੈ ਕੋਈ ਨੀ ਤੁਸੀਂ ਤਿੰਨ ਵਜੇ ਤੋਂ ਟਾਈਮਿੰਗ ਹੈ। ਤੁਸੀਂ ਭਾਵੇ ਤਿੰਨ ਵਜੇ ਆ ਜਾਣਾ ਕੋਈ ਨਹੀਂ ਮੈਂ ਤੁਹਨ ਸਿਖਾ ਦਾਂਗੀ। ਤੇ ਐਸੀ ਕੋਈ ਗੱਲ ਨਹੀਂ ਹੈ ਕਈ ਬੱਚੇ ਆਉਂਦੇ ਮੇਰੇ ਹੈਗੀ ਹੀ ਹੈ ਪੰਜ-ਪੰਜਾਹ ਦੇ ਕਰੀਬ ਹੈ ਹੀ ਹੈ ਬੱਚੇ
ਅੱਛਾ-ਅੱਛਾ।
ਹਾਂਜੀ, ਤੇ ਦੋ ਵੱਖਰਾ-ਵੱਖਰਾ ਟਾਈਮ ਬੀਤਾਣਾ ਹੈ ਸਾਰਿਆਂ ਨੂੰ ਮੈ
ਅੱਛਾ-ਅੱਛਾ।
ਤਿਨ- ਤਿਨ ਤੋ ਪਂਜ, ਹਾਂਜੀ। ਕੋਈ ਤਿੰਨ ਤੋਂ ਪੰਜ ਆਉਂਦਾ ਹੈ ਪੰਜ ਤੋਂ ਸੱਤ ਫੇਰ ਮੈਂ ਦੋ ਬੈਚ ਲਗਾਉਂਦੇ ਹਾਂ, ਪੱਚੀ-ਪੰਚੀ ਪਲ ਹਾਂਜੀ, ਪੱਚੀ ਬੱਚੇ ਪਹਿਲਾਂ ਆ ਜਾਂਦੇ ਆ। ਪੱਚੀ ਬੱਚੇ ਬਾਅਦ ਚੋ ਆ ਜਾਂਦੇ ਆ ਫੇਰ ਪੰਜਾਹ ਬੱਚਾ ਇਕੱਠਾ ਭਰਾ ਇਕਦਮ
ਉਹ ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ, ਹਾਂਜੀ ਸਹੀ ਹੈ ਵਧੀਆ ਹਾਂਜੀ।
ਹਾਂ, ਤੇ ਫੇਰ ਮੈਂ ਘਰ-ਘਰ ਦਾ ਵੀ ਕੰਮ ਦੇਖ ਖੂਦ ਹੀ, ਤੁਹਾਨੂੰ ਪਤਾ ਹੀ ਹੈ ਫਿਰ ਘਰ ਦਾ ਵੀ ਕੰਮ ਕਰਨਾ ਹੈ।
ਹਾਂਜੀ-ਹਾਂਜੀ, ਬਿਲੁ ਕੋਈ ਘਰ ਦਾ ਵੀ ਦੇਖਣਾ ਆ ਹਾਂਜੀ-ਹਾਂਜੀ ਹੋਰ ਹਾਂਜੀ, ਤੇ ਫਿਰ ਅਸੀਂ ਨਾ ਫਿਰ ਧੀਰੇ ਮਤਲਬ ਫਿਰ ਸਾਨੂੰ ਸਮਾਨ ਵੀ ਲਿਆਣਾ ਹੋਏਗਾ ਤੇ ਫੇਰ ਜਿੱਦਾਂ-ਜਿੱਦਾਂ ਤੁਸੀਂ ਸਿਖਾਈ ਜਾਓ। ਹੈਨਾ ਫੇਰ ਓਦਾਂ-ਓਦਾਂ ਅਸੀਂ ਸਮਾਨ ਲਿਆਈ ਜਾਵਾਂਗੇ।
ਤੇ
ਅਹ ਜਿੱਦਾਂ ਜਦੋਂ ਅ ਸੂਈ ਹੱਥ ਦੇ ਕੰਮ ਦੀ ਲੋੜ ਹੈ ਤੇ ਸੂਈ ਤੇ ਬਟਨ ਵਗੈਰਾ ਲੈਵਾਂਗੇ। ਤੇ ਹਾਂਜੀ, ਫਿਰ ਹਾਂਜੀ-ਹਾਂਜੀ। ਤੇ ਜਦੋਂ ਕਟਿੰਗ ਦੀ ਕਟਿੰਗ ਦਾ ਹੋਏਗਾ ਤੇ ਅੱਸੀ
ਹਾਂਜ
ਕਟਿੰਗ ਦਾ ਹੋਏਗਾ ਤੇ ਮੈਂ ਹਾਂਜੀ ਕੱਪੜਾ ਤੇ ਕੈਂਚੀ ਹੋਰ ਅਖਬਾਰ ਵਗੈਰਾ ਵੀ ਲੈਵਾਂਗੇ। ਜੋ ਕਿ ਅਹ ਪਹਿਲੇ ਅਖ਼ਬਾਰ ਤੇ ਕੱਟ ਲਾਂਗੇ। ਦਿੱਕਤ ਨੀ ਹੋਏਗੀ ਨਾ ਹਾਂਜੀ।
ਕੋਈ ਨੀ ਜਿਸ ਤਰ ਤੁਹਾਨੂੰ ਸੌਖਾ ਹਾਂਜੀ। ਜਿਨੀ ਤੁਹਾਨੂੰ ਸੌਖਾ ਲੱਗਦਾ ਹੈ ਨਾ ਤੁਸੀਂ ਉਂਝ ਕਰ ਲੈਨਾ।
ਹਾਂਜੀ।
ਤੇ ਫੇਰ ਤਾਂ।
ਮੈਂ ਕੁੜੀਆਂ ਨੂੰ ਵੀ ਕਹਿ ਦਾਂਗੀ ਕਿ ਤੁਸੀਂ ਬਈ ਨਾ ਪਹਿਲਾਂ ਅਖਬਾਰ ਲੈਆਣਾ ਫੇਰ ਕਪ ਕੱਪੜਾ ਵੀ ਲੈਆਣਾ ਤੇ ਪਹਿਲਾਂ ਅਖ਼ਬਾਰ ਤੇ ਕੱਟ ਲਾਂਗੇ, ਫੇਰ ਅਸੀਂ ਕੱਪੜੇ ਤੇ ਕੱਟ ਲਾਂਗੇ।
ਹਾਂਜੀ, ਕੋਈ ਨੀ ਤੁਸੀਂ ਜੇ
ਹਾਂਜੀ-ਹਾਂਜੀ।
ਕੋਈ ਨੀ ਤੁਸੀਂ ਫੇਰ ਕਦੋਂ ਤੋਂ ਆਓਗੇ ਤੁਸੀਂ ਫੇਰ?
ਅਸੀਂ ਮੈਂ ਸੋਚ ਰਹੀ ਹਾਂ ਕਿ ਮੈਂ ਅੱਜ ਤੋਂ ਜਾਂ ਫਿਰ ਅਗਰ ਮੈਂ ਹੋਰ ਜਿਹੜੀਆਂ ਜਿਨਾਂ ਨੇ ਆਣਾ ਮੇਰੇ ਨਾਲ ਉਹ ਤੇ ਉਹ ਅਗਰ ਅੱਜ ਆ ਜਾਂਦੀ ਹੈ ਤੇ ਅਸੀਂ ਅੱਜ ਆ ਜਾਂਗੇ ਨਹੀਂ ਤੇ ਫੇਰ ਅਸੀਂ ਕੱਲ ਆ ਜਾਂਗੇ ਕੱਲ ਫੇਰ ਆ ਹੀ ਜਾਵਾਂਗੇ ਪੱਕਾ,
ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ ਹੋਰ ਉਹਨਾਂ ਨੂੰ ਵੀ ਤੁਸੀਂ ਰੇਟ ਦੱਸ ਦੇਣਾ ਨਾ ਪੰਜ ਸੌ ਰੁਪਏ ਆ ਪੰਜ ਸੌਪ ਹਾਂਜੀ
ਫੀਸ ਦੱਸ ਦਾਂਗੀ ਉਹਨਾਂ ਨੂੰ
ਹਾਂਜੀ ਹਾਂਜੀ,
ਹ ਤਾਂ,
ਕਿਉਂਕਿ ਫੇਰ ਕਦੀ ਕਈਆਂ ਨੂੰ ਜਾਦਾ ਵੀ ਲੱਗਦੇ ਆ ਨਾ ਕਿ ਪੰਜ ਸੌ ਰੁਪਏ ਜਾਦਾ ਲੈ ਲਏ ਆ। ਭੇਣ ਜੇ
ਨਹੀਂ ਨਹੀਂ ਬਿਲਕੁਲ ਸਹੀ ਹੈ ਹੋਰ ਕੀ ਮੀਨੇ ਬਾਦ ਪੰਜ ਸੌ ਰੁਪਏ ਹੋਰ ਕੀ ਬੋਤ ਸਹੀ ਨੇ,
ਕਈਆਂ ਨੂੰ ਆਹ ਵੀ ਬੜੇ ਮਹਿੰਗੇ ਲੱਗਦੇ ਨਾ, ਕਈ ਮੇਰੇ ਕੋਲ ਆਂਦੇ ਆ ਨਾ ਕੈਂਦੇ ਆ ਤੇ, ਹਾਂ ਤਿੰਨ ਸੌ ਰੁਪੇਆ ਲੈ ਲੋ ਦੋ ਸੌ ਲੈ ਲੋ ਦੇਖੋ ਜੀ ਮੈਂ ਇੱਥੇ ਕੋਈ ਦੁਕਾਨਦਾਰੀ ਥੋੜੀ ਨਾ ਕਰਦੀ ਪਈ ਆ ਮੈਂ ਟੈਮ ਕੱਢ ਕੇ ਸਿਖਾਣਾ ਫੇਰ ਸਿਰ ਖਪਾਈ ਕਿੰਨੀ ਹੁੰਦੀ ਐਹ ਤੇ ਤੁਹਾਨੂੰ ਵੀ ਪਤਾ ਵੇ।
ਹਾਂਜੀ ਹਾਂਜੀ ਉਹੀ ਤੇ ਫੇ ਇਹ ਨਹੀਂ ਸੋਚਦੇ ਕਿ ਇਹ ਇੱਕ ਮੀਨੇ ਬਾਦ ਜਾ ਕੇ ਮਿਲਣੇ ਨੇ ਹੈ ਤੁਸੀਂ ਰੋਜ਼ ਆਣਾ ਹੈ ਹੋਰ ਮੀਨੇ ਬਾਦ ਜਾ ਕੇ ਤੁਸੀਂ ਦੇਣੇ ਆ। ਫਿਰ ਹਾਂਜੀ,
ਸੋਚਦੇ ਨਹੀਂ ਨਾ ਕੋਈ ਹਰ ਕੋਈ ਤੁਹਾਡੇ ਵਰਗਾ ਹੋਵੇ ਤੇ ਫੇਰ ਕੋਈ ਗੱਲ ਹੀ ਨਹੀਂ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਤੇ ਉਸ ਨਾਲ ਸਭ ਸੋਚ ਤੈਨੂੰ ਤੇ ਫੇਰ ਉਹ ਹੈ ਨਾ ਤੇ ਸਾਮਣੇ ਵਾਲੇ ਨੂੰ ਵੀ ਉਹ ਨੀ ਹੁੰਦਾ ਅਜੀਬ ਨੀ ਲੱਗਦਾ। ਦਾ ਹਾਂ ਵੀ ਚੱਲ ਖੁਸ਼ ਹੋ ਜਾਂਦਾ ਬੰਦਾ ਕਿ ਚੱਲ, ਉਹੀ ਤੇ ਹਾਂ,
ਹਮ ਹਾਂਜੀ ਮੈਂ ਬਸ ਇਹੀ ਇਸ ਬਾਰੇ ਗੱਲ ਕਰਨੀ ਸਿਲਾਈ ਬਾਰੇ ਤੇ ਫਿਰ ਕਿਉਂਕਿ ਫਿਰ ਅਹ ਹੁਣ ਟਾਈਮ ਹੈ ਨਾ ਤੇ ਮੈਂ ਕਿਹਾ ਚਲੋ। ਹੁਣ ਇਸ ਟਾਈਮ ਸਿਲਾਈ ਸਿੱਖ ਲੈਂਦੇ ਹਾਂ ਫਿਰ ਅੱਜ ਕੱਲ ਵੈਸੇ ਕਰੋਸ਼ੀਏ ਦਾ ਵੀ, ਬੋਤ ਕਰੇਜ ਏ ਤੇ ਕਰੋਸ਼ੀਏ ਦਾ ਵੀ ਸੋਚਾਂਗੇ ਲੇਕਿਨ ਪੈਲਾਂ ਮੈਂ, ਯਾ ਪੈਲੇ ਸਿਲਾਈ ਸਿੱਖ ਲਾ ਬਾਅਦ ਚੋਂ ਫੇਰ ਕਰੋਸ਼ਏ ਦਾ ਦੇਖਾਗੇ। ਕਿਉਂਕਿ ਸਿਲਾਈ ਜੋ ਹੈ ਨਾ ਫਿਰ ਘਰ ਦੇ ਵਿੱਚ ਥੋੜਾ ਬੋਤ ਫੱਟ ਵਗੈਰਾ ਜਾਏ ਤੇ ਅਸੀਂ ਖੁੱਦ ਸਿਲ ਸਕਦੇ ਹਾਂ। ਥੋੜਾ ਬੋਤ ਵੀ ਅਗਰ ਮਸ਼ੀਨ ਵਗੈਰਾ ਚਲਾਣੀ ਆਂਦੀ ਹੋ ਏ ਜ ਹਾਂਜੀ ਹਾਂਜੀ,
ਹੂੰ-ਹੂੰ, ਉਹੀ ਤੇ ਹੱਥ ਦਾ ਹੁਨਰ ਆਣਾ ਚਾਈਦਾ ਵੇ,
ਹਾਂਜੀ ਉਹੀ ਤੇ ਛੋਟੇ ਛੋਟੇ ਕੰਮ ਵਾਸਤੇ ਹੁਣ ਟੇਲਰ ਤੋਂ ਥੋੜ੍ਹੀ ਜਾਵਾਂਗੇ ਮਨਾ ਵੀ ਕਰ ਦਿੰਦਾ ਟੇਲਰ ਤੇ ਛੋਟੇ ਛੋਟੇ ਕੰਮ ਤੇ ਆਪਣੇ ਆਪ ਹੀ ਆਣੇ ਚਾਈਦੇ ਨੇ ਹਨਾਂ ਜੀ, ਉਹ ਫਿਰ ਟੇਲਰ ਮਨਾ ਕਰ ਦਿੰਦਾ ਫੇਰ ਇਸ ਕਰਕੇ ਖੁਦ ਹੀ ਕਰਨਾ ਪੈਂਦਾ ਉਦਾਰਦਾ ਨੀ ਫਿਰ ਕਿਸੇ ਉਹ ਕਿਸੀ ਮਤਲਬ ਕਿਸੇ ਨੂੰ ਬੋਲੋ ਤੇ, ਫੇਰ ਉਹ ਨਖਰੇ ਵਿ ਖਾਂਦੇ ਆ ਫਿਰ ਅਸੀ ਕੇਆ ਚਲੋ ਖੁਦ ਹੀ ਸਿੱਖ ਲੈਂਦੇ ਹ ਤੇ ਹਾਂਜੀ ਹਾਂਜੀ ਤੇ ਫਿਰ ਮੈਂ ਇਸ ਕਰਕੇ ਮੈਂ ਤੇ ਸਿਲਾਈ ਤੇ ਜ਼ਰੂਰ ਆਣੀ ਚਾਈਦੀ ਹੈ ਥੋੜਾ ਬੋਤ ਆਪਣਾ ਕਰ ਈ ਲਓ ਹਨਾ ਬਈ ਥੋੜਾ ਬੋਤ ਫਟ ਜਾ ਏ ਤੇ ਹਾਂ ਉਧੜ ਹੀ ਜਾਂਦਾ ਹੈ ਕਿਉਂਕਿ ਰੇਡੀਮੇਡ ਵੀ ਲਿਆਓ ਤੇ ਥੋੜਾ ਬਹੁਤੇ ਹੁ ਕਦੀ ਨਾ ਕਦੇ ਤੇ ਉਧੜ ਈ ਜਾਂਦਾ ਹਾਂਜੀ ਹੋਰ ਕਈ ਹਾਂਜੀ ਹਾਂਜੀ
ਕੀ ਕਹਿ ਰੇ ਓ
ਹ ਹਾਂ ਮੈਂ ਕਹਿ ਰਹੀ ਸੀ ਜਿਦਾਂ ਹੋਇਆ ਸੀ ਹਾਂਜੀ ਅਸੀਂ ਜਿੱਦਾਂ ਸਸਤੇ ਸੂਟ ਲੈਂਦੇ ਹਾਂ ਕਈ ਵਾਰ ਸਸਤੇ ਹੁੰਦੇ ਨੇ ਸੂਟ ਤੇ ਕਈ ਵਾਰ ਟੇਲਰ ਸਵਾਈ ਇਨੀ ਲ ਲੈਂਦਾ ਜਿੱਦਾਂ ਹੁਣ ਕਈ ਵਾਰ ਹੁੰਦਾ ਕਿ ਅੱਠ ਸੌ ਦਾ ਸੂਟ ਐ ਤੇ ਕਈ ਵਾਰ ਟੇਲਰ ਬਾਰਾਂ ਸੌ ਰੁਪਏ ਸਵਾਈ ਮੰਗ ਲੈਂਦਾ ਤੇ ਇਨੇ ਵਿੱਚ ਤੇ ਬੰਦਾ ਹਾਂ ਉਹੀ ਤੇ ਤੇ ਖੁਦ ਵੀ ਸੀਲਦਾ ਤੇ ਸਹੀ ਰਹਿੰਦਾ ਤੇ ਹਾਂਜੀ ਤੇ ਫੇਰ ਮੈਂ ਚਲੋ ਮੈਂ ਨਾ ਫਿਰ ਤੁਹਾਨੂੰ ਦੱਸ ਦਾਂਗੀ ਅਗਰ ਅਸੀਂ ਅਸੀਂ ਅੱਜ ਆਵਾਂਗੇ ਤੇ ਠੀਕ ਐ ਨੀ ਤੇ ਕੱਲ ਤੇ ਅਸੀਂ ਆ ਹੀ ਜਾਵਾਂਗੇ ਠੀਕ ਐ
ਅੱ ਹਾਂਜੀ ਹਾਂਜੀ ਕੋਈ ਨੀ ਠੀਕ ਐ ਠੀਕ ਐ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਓਕੇ